ਹੈਲੋ, ਸਾਸਰੀ ਕਾਲ।
ਸਾਸਰੀ ਕਾਲ ਠੀਕ ਹੋ ਜੀ।
ਹਾਂਜੀ ਵਧੀਆ ਤੁਸੀਂ ਸੁਣਾਓ?
ਬਸ ਵਧੀਆ ਮਾਲਿਕ ਦੀ ਕਿਰਪਾ ਹੈ ਅੱਜ ਕਿਹੜੇ ਟੋਪਿਕ ਦੇ ਸਾਡੇ ਨਾਲ ਡਿਸਕਸ ਕਰੋਗੇ ਸਾਨੂੰ ਕਿਹੜੇ ਟੋਪਿਕ ਦਾ ਅੱਜ ਲਾਲਚ ਦਿਓਗੇ ਗਿਆਨ ਦਿਓਗੇ ਤੁਸੀਂ।
ਹਾਂਜੀ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਨੀ ਹਾਂ ਫੂਡ ਵੇਸਟੇਜ ਦੇ ਇੰਪੈਕਟਸ ਕੀ ਹੁੰਂਦੇ ਨੇ।
ਦੱਸ ਦੱਸੋ ਸਾਨੂੰ ਫਿਰ ਚੰਦ ਲੈਣ ਨੂੰ।
ਜੀ ਬਿਲਕੁਲ, ਜਿਵੇਂ ਤੁਸੀਂ ਵੇਖੋ ਕਿ ਫੂਡ ਵੇਸਟੇਜ ਫੂਡ ਵੇਸਟੇਜ, ਦਾ ਇੰਪੈਕਟ ਕੀ ਪੈਂਦਾ। ਸਾਨੂੰ ਤਾਂ ਫੂਡ ਮਿਲਦਾ ਹੈ ਖਾਣ ਲਈ।
ਹਾਂਜੀ-ਹਾਂਜੀ।
ਅਸੀਂ ਓਦਾ ਵੇਸਟ ਕਰਦੇ ਹਾਂ ਬਟ ਸਾਨੂੰ ਵੇਸਟ ਨਹੀਂ ਕਰਨਾ ਚਾਹੀਦਾ। ਫੂੰਡ ਉਤਨਾ ਹੀ ਯੂਜ ਕਰੋ ਜਿੰਨਾ ਖਾ ਸਕਦੇ, ਜਿੰਨਾ ਅਸੀਂ ਪਚਾ ਸਕਦੇ ਹਾਂ। ਕਿ ਸਾਨੂੰ ਲੱਗਦਾ ਅਸੀਂ ਇੰਨਾ ਖਾਲਾਂਗੇ ਇਤਨਾ ਯੂਜ ਕਰੀਏ। ਸਾਡੇ ਇੱਕ ਫੂਡ ਅਸੀਂ ਫੂਡ ਵੇਸਟ ਟੇਜ ਕਰਦੇ ਹਾਂ ਪਰ ਉਹਨਾਂ ਲੋਕਾਂ ਲਈ ਵੀ ਸੋਚੋ ਨਾ ਜਿਹਨਾਂ ਨੂੰ ਫੂਡ ਮਿਲਣਾ ਹੀ ਨਹੀਂ ਹੈ।
ਸਹੀ ਤੁਸੀਂ ਕਿਹਾ ਕਿ ਇਨਸਾਨ ਨੂੰ ਉਹਨਾ ਹੀ ਖਾਣਾ ਓਨਾ ਫੂਡ ਲੈਣਾ ਚਾਹੀਦਾ ਜਿਨਾ ਉਹ ਡੇਲੀ ਜੂਸ ਲਈ ਹੈਗਾ। ਤੇ ਜੇ, ਜ਼ਿਆਦਾ ਨਹੀਂ ਲੈਣਾ ਚਾਹੀਦਾ ਜ਼ਿਆਦਾ ਵੇਸਟਜ ਨਹੀਂ ਕਰਨੀ ਚਾਹੀਦੀ। ਔਰ ਦੇਖੋ ਕਿ ਜੇ ਇਨਸਾਨ ਨੂੰ ਵੱਧ ਮਿਲ ਜਾਂਦਾ ਹੈ ਕਈ ਇਨਸਾਨ ਐਸੇ ਵੀ ਹੈਗੇ ਜਿਹਨਾਂ ਨੂੰ ਟਾਈਮ ਤੇ ਫੂਡ ਨਹੀਂ ਮਿਲਦਾ ਤੇ ਉਹਨਾਂ ਕੋਲ ਸੋਰਸਸ ਫੂਡ ਦਾ ਸਹੀ ਨਹੀਂ ਹੁੰਦਾ ਤਾਂ ਉਹ ਵਿਚਾਰੇ ਫੂਡ ਲਈ ਬਹੁਤ ਹੀ ਆਪਣੀ ਜ਼ਿੰਦਗੀ ਵਿੱਚ ਸਟਰਗਲ ਕਰਦੇ ਆ, ਧੱਕੇ ਖਾਂਦੇ ਨਾ। ਤੇ ਉਹਨਾਂ ਨੂੰ ਅਹਿਮੀਅਤ ਪੁੱਛੋ ਕਿ ਫੂਡ ਦੀ ਅਹਿਮੀਅਤ ਕੀ ਹੁੰਦੀ ਹੈ।
ਬਿਲਕੁਲ, ਫੂਡ ਯੂ ਉਤਨਾ ਹੀ ਲੋ ਨਾ ਕਿ ਜਿਨਾ ਅਸੀਂ ਯੂਜ ਕਰ ਸਕਦੇ ਹਾਂ। ਅਸੀਂ ਜਾਂਦੇ ਹਾਂ ਹੋਟਲਾਂ ਤੇ ਜਾਂਦੇ ਹਾਂ, ਰੈਸਟੋਰੈਂਟ ਵਗੈਰਾ ਤੇ ਜਾਂਦੇ ਆਂ ਉੱਥੇ ਭਰ-ਭਰ ਕੇ ਪਲੇਟਾਂ ਅਸੀਂ ਔਡਰ ਕਰ ਦਿੰਦੇ ਆਂ, ਅਸੀਂ ਸਾਡੇ ਕੋਲੋਂ ਉੱਥੇ ਖਾਣ ਨੀ ਹੁੰਦੀ। ਅਸੀਂ ਦੋ ਤਿੰਨ ਬਾਈਟ ਲੈਂਦੇ ਆ, ਫ਼ਿਰ ਕਹਿੰਨੇ ਆਂ ਛੱਡ ਪਰਾਂ ਕੁੱਝ ਹੋਰ ਖਾਂਨੇ ਆਂ, ਕੁੱਝ ਹੋਰ ਖਾਂਨੇ ਆਂ ਉਹ ਵੀ ਸਾ ਸਾਥੋਂ ਨਹੀਂ ਖਾਣ ਹੁੰਦਾ। ਫੇਰ ਅਸੀਂ ਉਹ ਵੀ ਵੇਸਟ, ਉਹ-ਉਹ ਕੀ ਕਰਦੇ ਨੇ ਉਹ ਡਸਟਬਿਨ ਵਿੱਚ ਪਾ ਦਿੰਦੇ ਨੇ ਫੂਡ। ਵੇਸਟਜ ਹੋਇਆ ਨਾ, ਇਥੋਂ ਵਧੀਆ ਕਿ ਅਸੀਂ ਓਨਾ ਹੀ ਖਾਣ ਚ ਜਿਤਨਾ ਅਸੀਂ ਖਾ ਸਕਦੇ ਹਾਂ ਉਤਨਾ ਹੀ ਅਸੀਂ ਲਓ, ਕਿ ਇਤਨਾ ਸਾਨੂੰ ਪਾ ਕੇ ਦੋ, ਅਸੀਂ ਇਤਨਾ ਹੀ ਖਾਂਗੇ। ਗਰੀਬ ਲੋਕ ਹੁੰਦੇ ਵਿਚਾਰੇ ਉਹਨਾਂ ਨੂੰ ਮਿਲਦਾ ਈ ਨੀ ਐ।
ਹਾਂ ਜਿੰਨਾ ਅਸੀਂ ਖਾ ਸਕਦੇ ਆਂ, ਸਾਨੂੰ ਓਨਾ ਹੀ ਫੂਡ ਲੈਣਾ ਜੇ ਤਾਂ ਦੇਖੋ ਜੇ ਫੂਡ ਤੁਸੀਂ ਘਰ ਖਾ ਰਹੇ ਹੋ, ਚਾਹੇ ਬਾਹਰ ਖਾ ਰਹੇ ਹੋ, ਕਿਤੇ ਵੀ ਖਾ ਰਹੇ ਹੋ
ਬਿਲਕੁਲ।
ਬਟ ਤੁਹਾਨੂੰ ਓਨਾ ਹੀ ਲੈਣਾ ਚਾਹੀਦਾ, ਜਿੰਨਾ ਤੁਸੀਂ ਖਾ ਸਕਦੇ ਹੋ ਤੁਹਾਡੇ ਲਈ ਜ਼ਰੂਰੀ ਐ, ਓਨਾ ਹੀ ਲੋ। ਦੇਖੋ ਅਸੀ ਘਰ ਵੀ ਕੋਈ ਚੀਜ਼ ਬਣਾਂਦੇ ਆਂ, ਤੇ ਆਪਾਂ ਸੋਚ ਸਮਝ ਕੇ ਬਣਾਂਦੇ ਹਾਂ, ਕਿ ਅੱਜ ਘਰ ਕਿੰਨੇ ਬੰ ਬੰਦੇ ਐਂ, ਕਿੰਨੇ ਮੈਂਬਰ ਐਂ ਫੈਮਲੀ ਮੈਂਬਰ ਤੇ ਕਿੰਨੇ ਆਪਾਂ ਚੋਵਲ ਬਣਾਈਏ ਕਿੰਨੀ ਆਪਾਂ ਚਪਾਤੀ ਬਣਾਈਏ, ਕਿੰਨੀ ਆਪਾਂ ਦਾਲ ਬਣਾਈਏ। ਕਿੰਨੀ ਆਪਾਂ ਸਬਜ਼ੀ ਬਣਾਈਏ, ਕਿੰਨਾ ਸੈਲਡ ਬਣਾਈਏ। ਕਿੰਨਾ ਆਪਾਂ ਦਹੀਂ ਰਾਇਤਾ ਬਣਾ ਲਈਏ, ਜੋ ਵੀ ਚੀਜ਼ ਤੁਸੀਂ ਖਾਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਇਨਸਾਨ ਬਣਾਂਦਾ ਆ।
ਬਿਲਕੁਲ।
ਤੇ ਆਪਾਂ ਜ਼ਾਦੇ ਨੀ, ਜੇ ਘਰ ਚ ਦੋ ਬੰਦੇ ਹਨ, ਤਾਂ ਆਪਾਂ ਕੋਈ ਦਸ ਬੰਦੇ ਦੀ ਰੋਟੀ ਨਹੀਂ ਬਣਾਂਦੇ, ਆਪਾਂ ਦੋ ਬੰਦੇ ਦੀ ਹੀ ਰੋਟੀ ਬਣਾਂਦੇ ਆਂ। ਕਿ ਉਹ ਦੋ ਬੰਦੇ ਖਾ ਲਓ ਪੇਟ ਭਰ ਕੇ, ਤੇ ਜ਼ਿਆਦਾ ਵੇਸਟੇਜ ਨਾ ਹੋਵੇ।
ਬਿਲਕੁਲ ਸਾਨੂੰ ਖਾਨੇ ਦੀ ਕਦਰ ਕਰਨੀ ਚਾਹੀਦੀ ਐ। ਅੱਜ ਸਾਨੂੰ ਲੱਗ ਰਿਹਾ ਕਿ ਸਾਨੂੰ ਮਿਲ ਰਿਹਾ, ਸਭ ਕੁੱਝ ਮਿਲ ਰਿਹਾ, ਅਸੀਂ ਓਦੀ ਕਦਰ ਨਹੀਂ ਕਰੀਏ, ਕੱਲ ਉਹ ਚੀਜ਼ ਸਾਨੂੰ ਮਿਲੇਗੀ ਨਾ ਮਿਲੇਗੀ, ਇਹ ਕੋਈ ਪਤਾ ਨਹੀ।
ਸਹੀ ਕਿਹਾ ਕਿ ਜੇ ਸਾਨੂੰ ਖਾਣਾ ਅੱਜ ਮਿਲ ਰਿਹਾ ਤੇ ਸਾਨੂੰ ਉਸ ਚੀਜ਼ ਦੀ ਸਾਨੂੰ ਕਦਰ ਕਰਨੀ ਚਾਹੀਦੀ। ਜ਼ਰੂਰ ਕਦਰ ਕਰਨੀ ਚਾਹੀਦੀ ਆ, ਦੇਖੋ ਹਰ ਇੱਕ ਚੀਜ਼ ਦੀ। ਜਦੋਂ ਅਸੀਂ ਰਿਸਪੈਕਟ ਕਰਦੇ ਆ, ਉਹਦੀ ਕਦਰ ਕਰਦੇ ਆ। ਤੇ ਸਾਡਾ ਵੀ ਜ਼ਿੰਦਗੀ ਦਾ ਥੋੜ੍ਹਾ ਰੁਤਵਾ ਓਦਾ ਵੱਧਦਾ ਹੈ ਕਿ ਆਪਾਂ ਕਿਸੇ ਵੀ ਚੀਜ਼ ਦੀ ਡਿਸਰਿਸਪੈਕਟ ਨਹੀਂ ਕਰਨੀ ਚਾਹੀਦੀ। ਨਈ ਏਦਾਂ ਨਈ ਕਰਨਾ ਚਾਹੀਦਾ, ਹਰ ਇੱਕ ਚੀਜ਼ ਦੀ ਕਦਰ ਕਰਨੀ ਚਾਹੀਦੀ ਐ।
ਬਿਲਕੁਲ
ਜਨ ਵੀ ਹੋਵੇ ਓਦੀ ਵੀ ਕਦਰ ਕਰਨੀ ਚਾਈਦੀ। ਕੀ ਏਈਓ ਖਾ ਕੇ ਸਾਡੀਆਂ ਅੱਖਾਂ ਖੁਲਦੀਆਂ ਆਪਾਂ ਜਿੰਦਾ ਰੈ ਸਕਦੇ ਹਾਂ। ਤੇ ਆਪਾਂ ਏਦਾਂ ਉਹਦੇ ਨਾਲ ਵੀ ਖਿਲਵਾੜ ਨਾ ਹੀ ਕਰੀਏ, ਤੇ ਅੱਛਾ ਐ।
ਬਿਲਕੁਲ, ਜਿੰਨਾ ਅਸੀਂ ਖਾਣਾ ਖਾ ਸਕਦੇ ਆਂ ਓਨਾ ਹੀ ਖਾਣਾ ਚਾਹੀਦਾ ਸਾਨੂੰ। ਜਿਹਦੇ ਕੋਲ- ਨੀ ਆ, ਅਗਰ ਅਸ -ਅਸ- ਅਸ ਸਾਡੇ ਕੋਲ ਜਾਦਾ ਹੋ ਗਿਆ ਖਾਣਾ ਤੇ ਅਸੀਂ ਕਿਸੇ ਨੂੰ ਵੀ ਦੇ ਸਕਦੇ ਆਂ। ਕਿਸੇ ਗ਼ਰੀਬ ਦੀ ਹੈਲਪ ਕਰ ਸਕਦੇ ਆਂ।
ਸੇਈ ਗੱਲ ਏ ਤੁਸੀ ਬੋਤ ਸ‌ਈ ਗੱਲ ਕਿਆ ਕਿ ਜੇ ਦੇਖੋ ਅਨਸਾਨ ਦੁਨੀਆਂ ਤੇ ' ਅਨਸਾਨ ਅੱਛੇ ਇਨਸਾਨ ਵੀ ਹੈਗੇ ਨੇ ਬੁਰੇ ਇਨਸਾਨ ਤੇ ਹੈਗਾ ਤੇ ਪੈਸੇ ਆਲੇ ਲੋਕ ਵੀ ਹੈਗੇ ਹਨ। ਕੋਈ ਐਸੇ ਗਰੀਬ ਲੋਗ ਵੀ ਹੈਗੇ ਹਨ। ਜਿੰਨਾਂ ਕੋਲ ਹੈਗਾ ਅੱਛਾ ਖਾਣ-ਪੀਣ, ਅੱਛਾ ਰਹਿਣ-ਸਹਿਣ, ਅੱਛਾ ਹਾਂ, ਪਾਣ ਵਾਸਤੇ ਤੇ ਜੇ ਓਦੇ ਆਸ -ਪਾਸ ਕੋਈ ਗਰੀ ਹੈ। ਤੇ ਜੇ ਤੁਹਾਡੇ ਕੋਲ ਕੁਛ ਐਕਸਟਰਾ ਹੈਗਾ, ਤਾਂ ਤੁਸੀ ਉਸ ਆਪਣੇ ਭਰਾ ਦੀ ਭੈਣ ਦੀ ਉਸ ਅਪਣੇੇ ਐ ਬੰਦੇ ਦੀ ਹੈਲਪ ਕਰ ਸਕਦੇ ਓ ਇੱਕ ਇਨਸਾਨੀਅਤ ਦੇ ਨਾਂ 'ਤੇ ਉਸ ਬੰਦੇ ਤੁਸੀਂ ਹੈਲਪ ਕਰ ਸਕਦੇ ਓ ਔਰ ਕਰਨੀ ਚਾਹੀ ਕੀ ਐ। ਦੇਖੋ ਜੇ ਅੱਜ ਅਸੀ ਕਿਸੇ ਦੀ ਮਦਦ ਕਰ ਰੇ ਆਂ ਤੇ ਕੁਦਰਤ ਇਹ ਜਿਹੜਾ ਹੁੰਦੀ ਏ, ਇਹ ਗੋਲ ਫਿਰ ਕੇ ਸਾਡੇ ਕੋਲ ਹੀ ਆਂਦਾ, ਜੇ ਅੱਜ ਕਿਸੇ ਨੂੰ ਆਪਾਂ, ਕੁਛ ਅੱਛਾ ਦੇ ਰਹੇ ਆਂ। ਕੁਛ ਪਹਿਨਣ ਲਈ, ਕੁਛ ਖਾਣ ਵਾਸਤੇ। ਜ਼ਿੰਦਗੀ ਵਧੀਆ ਬਣਾਣ ਦੇਵੇ, ਕੁਦਰਤ ਸਾਨੂੰ ਕੀ ਕਰਦੀ ਐ ਰਿਟਰਨ ਕਰ ਦਿਓ ਚੀਜ਼ ਕੋਈ ਫਿਰ ਸਾਡੇ ਅਸੀਂ ਕਿੰਨੇ ਵੀ ਹੋਵਾਂਗੇ ਸਓ ਤੇ ਕੋਈ ਸਾਨੂੰ ਹੋਰ ਕਾਮਯਾਬ ਬਣਾਣ ਲਈ, ਅਸੀਂ ਮਦਦ ਕਰਦੇਗਾ। ਤੇ ਕਰਨੀ ਚਾਹੀਦੀ ਅਸੀਂ।
ਹੁਣ ਅੱਜ ਸਭ ਕੁੱਝ ਐ ਕੀ ਪਤਾ ਕੱਲ ਸਾਡੇ ਕੋਲ ਵੀ ਕੁੱਝ ਨਾ ਹੋਵੇ।
ਸਈ ਗੱਲ ਤੇ ਓਦਾਂ ਵੀ ਹੋਊ।
ਅੱਜ ਅਸੀ ਕਿਸੇ ਦੀ ਮਦਦ ਕਰਾਂਗੇ ਕੱਲ ਕੋਈ ਸੋਚੇਗਾ ਕਿ ਏਨੇ ਬੁਰੇ ਵਕਤ ਵਿੱਚ ਮੇਰੀ ਮਦਦ ਕੀਤੀ ਅੱਜ ਮੈਂ ਏਦੀ ਮਦਦ ਕਰ ਦਿੰਦਾ।
ਏਦੀ ਮਦਦ ਕਰਨਾ ਇਹ ਚੱਕਰ ਹੁੰਦਾ, ਤਾਂ ਬਟ ਅਨਸਾਨੀਅਤ ਦੇ ਨਾਂ 'ਤੇ ਹਰ ਇੱਕ ਇਨਸਾਨ ਨੂੰ ਹੁਣ ਦੀ ਹਰ ਇੱਕ ਇਨਸਾਨ ਦੀ ਮਦਦ ਕਰਨੀ ਚਾਹੀ
ਸਭ ਸਾਨੂੰ ਕੁ ਸਲੀਕ ਮਿਲਦਾ ਨਾ ਸਾਡੇ ਅੱਛੇ ਕਰਮ ਵੀ ਤੇ ਸਾਡੇ ਬੁਰੇ ਕਰਮ ਵੀ, ਅੱਛੇ ਕਰਾਂਗੇ ਤੇ ਅੱਛਾ ਹੀ ਕਰਨਗੇ। ਪੂਰੇ ਕਰਾਂਗੇ ਤੇ ਪੂਰਾ ਰਿਟਰਨ ਸਾਨੂੰ ਮਿਲੂਗਾ।
ਹਾਂ, ਪੂਰਾ ਰਿਟਰਨ ਮਿਲੇਗਾ ਤੇ ਬੋਹਤ ਵਧੀਆ ਤੁਸੀਂ ਕਿਹਾ ਸੀ ਅਸਾ ਅੱਛੇ ਕੰਮ ਕਰਾਂਗੇ ਤੇ ਸਾਨੂੰ ਅੱਛਾਈ ਮਿਲੇਗੀ ਜੇ ਅਸੀ ਗ਼ਲਤ ਕਰਾਂਗੇ ਤੇ ਸ ਬੁਰਾਈ ਮਿਲੇਗੀ ਤੇ ਜ਼ਿੰਦਗੀ ਚ ਬਹੁਤ ਸੱਚ ਸਚ ਗੱਲ ਹੈ ਕਿ ਸਾਨੂੰ ਹਮੇਸ਼ਾ ਜ਼ਿੰਦਗੀ ਵਿੱਚ ਅੱਛੇ ਕੰਮ ਕਰਨੇ ਚਾਏ ਨੇ। ਬਹਾਦਰ ਕੰਮ ਕਰਨੇ ਚਾਈਦੇਨ। ਨੇਕ ਕੰਮ ਕਰਨੇ ਚਾਹੀਦੇ। ਤੇ ਜਿਹਦੇ ਨਾਲ ਸਾਡੀ ਜ਼ਿੰਦਗੀ ਅੱਛੀ, ਸਫਲ ਬਣ ਕੇ ਰਵੇ। ਓ ਜੇੜਾ ਸਾਡੇ ਆਸ- ਪਾਸ ਵੀ ਲੋਕੀ ਹੈਨ ਓਵੀ ਸਾਡੇ ਤੋਂ ਖੁਸ਼ ਰੈ ਸਕਣ ਤੇ ਸਾਡੇ ਨਾਲ ਬੋਲ ਚਾਲ ਰੱਖ ਸਕਣ, ਤਾਂ ਵਧੀਆ ਆਪਣੀ ਜ਼ਿੰਦਗੀ ਆਪਾਂ ਜੀ ਸਕੀਏ। ਸਮਾਜ ਵਿੱਚ, ਅੱਛੇ ਨਾਗਰਿਕ ਬਣ ਕੇ ਆਪਾਂ, ਜ਼ਿੰਦਗੀ ਜੀਏ ਸਮਾਜ ਨੂੰ ਕੁਛ ਦੇ ਕੇ ਹੀ ਇਸ ਦੁਨੀਆਂ ਤੋਂ ਜਈਏ ਸਮਾਜ ਦਾ ਭਲਾ ਕਰਕੇ ਜਈਏ। ਏ ਚੀਜ਼ਾਂ ਜ਼ਿੰਦਗੀ ਦੇ। ਵਿੱਚ ਇਨਸਾਨ ਦੀ ਜ਼ਿੰਦਗੀ ਵੀ ਬਹੁਤ ਵੱਡੀ ਮਾਈਨੇ ਰੱਖਦੀਆਂ ਨ। ਤੇ ਹਰ ਇੱਕ ਇਨਸਾਨ ਨੂੰ ਆਪਣੇ ਲਈ ਹਰੇਕ ਇਨਸਾਨ ਬਹੁਤ ਕੁਛ ਕਰਦਾ। ਬਟ, ਸਭ ਤੋਂ ਵੱਡਾ- ਇਨਸਾਨ ਓ ਹੁੰਦਾ ਹੈ ਕਿ ਜਿਹੜਾ ਆਪਣੇ ਨਾਲ, ਨਾਲ ਦੂਜਿਆਂ ਦੀ ਮਦਦ ਕਰਦਾ ਏ। ਸਮਾਜ ਦੇ ਬਾਰੇ ਸੋਚਦਾ ਹੈ।
ਅੱਛੇ, ਇਨਸਾਨ ਦੀ ਪਹਿਚਾਣ ਹੀ ਉਥੋ ਹੁਂਦੀ ਉਹਦੇ ਡੀਸੀ ਪਲੈ ਤੋਂ ਕਿੰਨ ਕਿਸ ਚੀਜ਼ ਦੀ, ਕਿਤਨੀ ਲਿ ਲਿਮਟ ਦੀ ਉਹ ਯੂਜ ਕਰਦਾ ਪਿਆ ਹੈ ਕਿ ਉਹਦਾ ਮਿਸਯੂਜ ਕਰਦਾ ਪਿਆ, ਕੀ ਕਰਦਾ ਇਨਸਾਨ ਅੱਛੇ ਇਨਸਾਨ ਦੀ ਪਹਿਚਾਨ ਹੀ ਉੱਥੋਂ ਹੁੰਦੀ ਹੈ।
ਜੀ ਜੀ ਜੀ, ਜੀ ਕੀ ਅੱਛੇ ਇਨਸਾਨ ਦੀ ਹੁੰਦੀ ਕਿ ਉਹ ਹਰ ਏਕ ਅੱਛਾਈ, ਨਾਲ ਕਰਦਾ ਐ। ਅੱਛੇ ਕੰਮ ਵਾਸਤੇ ਕਰਦਾ ਹੈ। ਹਰ ਇੱਕ, ਚੀਜ਼ ਦੇ ਬਾਰੇ ਸੋਚ ਕੇ ਕਰਦਾ ਹੈ ਕਿ ਅਸੀਂ ਏ ਚੀਜ਼ ਕਰ ਰੇ ਆਂ ਕੱਲ ਏਦਾ ਕਿਸੇ ਨੂੰ ਨੁਕਸਾਨ ਨਾ ਹੋਏ। ਕਿਸੇ ਨੂੰ ਚੋਟ ਨਾ ਲੱਗੇ। ਇਸ ਗੱਲ ਕਰਕੇ ਤੇ ਬੜੀਆਂ ਏ ਚੀਜ਼ਾਂ ਮਾਇਨੇ ਰੱਖਦੀਆਂ ਨ ਹਰ ਇਕ ਕੰਮ ਵਾਸਤੇ। ਕੀ ਨੇਕ ਕੰਮ ਹੋਣ ਹੋਣਾ ਚਾਹੀਦਾ ਇਨਸਾਨ ਅੱਛੇ, ਅੱਛੇ ਕੰਮ ਕਰੇ ਆਪਣੀ ਸੋਸਾਇਟੀ ਲਈ ਇਨਾ ਅੱਛਾ, ਅਛਾ ਕੰਮ ਕਰੇ ਅਪ ਅਪਨੀ ਸੋਸਾਇਟੀ ਨੂੰ ਡਵੈਲਪ ਕਰਨ ਦੇ ਬਾਰੇ ਸੋਚੇ ਵੱਡਾ ਕਰਨ ਦੇ ਬਾਰੇ ਸੋਚੇ। ਹਰ ਇੱਕ ਸਿਸਟਮ ਜਿਸ ਇਨਸਾਨ ਦਾ ਜਿੱਥੇ ਤੱਕ ਪੌਂਚ ਹੈਗੀ ਐ। ਹੱਥ, ਵੱਜਦਾ ਹੈ ਉੱਥੇ ਤੱਕਨ ਸਾਨੂੰ ਕਰਨਾ ਚਾਹੀਦਾ ਔਰ ਆਪਣੇ ਜੀਵਨ ਪੱਧਰ ਨੂੰ ਆਪਣੀ ਸੁੋਸਾਇਟੀ ਨੂੰ ਵੱਡਾ ਕਰਨਾ ਚਾਹੀਦਾ, ਵਧਾਉਣਾ ਚਾਹੀਦਾ।
ਬਿਲਕੁਲ, ਜੇ ਅਸੀਂ ਸੋਚੀਏ ਜੇ ਸਾਡੇ ਅਸੀਂ ਕਿਸੇ ਨੂੰ ਨਾ ਦੇਈਏ, ਜਾਣ ਤੋਂ ਜੋ ਹੁੰਦਾ ਪਿਆ ਹੋਣ ਦੋ।
ਇਹ ਚੀਜ਼ ਨਾ ਗਲਤ ਹੁੰਦੀ ਹੈ ਥੋੜ੍ਹੀ, ਦੇਖੋ
ਜੇ ਕੋਈ ਅੱਛਾਈ ਹੋ ਰੀ ਆ ਤਾਂ ਫਿਰ ਤਾਂ ਚਲੋ ਠੀ ਆ। ਸਭ ਲੋਕ ਅੱਛਾਾਈ ਕਰਦਿਆਂ ਅੱਛਾਈ ਹੋ ਰੀ ਐ ਤੇ ਕਿਸੇ ਨੂੰ ਦਿੱਕਤ ਨੀ। ਜੇ ਕਿਥੇ ਕੋਈ ਉਲਟੀ, ਸਿੱਧੀ ਗੱਲ ਹੋ ਰਈ ਹੈ। ਕੋਈ ਨਫ਼ਰਤ ਦੀ ਗੱਲ ਹੋ ਰੀ ਐ ਓਥੇ ਇਨਸਾਨਾਂ ਨੂੰ ਫਿਰ ਚੁੱਪ ਨੀ ਰੈਨਾ ਚਾਈ- ਚਾਹੀਦਾ, ਅੱਛੇ ਇਨਸਾਨਾਂ ਨੂੰ ਬੋਲਣਾ ਚਾਹੀਦਾ। ਚੱਪ ਲੈਣਾ ਚਾਹੀਦਾ ਨਈ ਜਿਸਸੀ ਇਹ ਗੱਲ ਗਲਤ ਕਰ ਰਹੇ ਹੋ ਇਸ ਡੇਲੀ, ਸਮਾਜ ਦੇ ਲਈ, ਲੋਕਾਂ ਲਈ ਸਈ ਨਈ ਐ। ਏਨੂੰ ਤੁਸੀਂ ਚੈਂਜ ਕਰੋ ਏਦਾਂ ਨਈ ਹੋ ਸਕਦਾ। ਏਨਦੀ ਜ੍ਹਗਾ ਕੋਈ ਵਧੀਆ ਗੱਲਬਾਤ ਕਰੋ, ਵਧੀਆ ਕੰਮ ਕਰੋ। ਓ ਕਈ ਗੁਣਾ, ਬੇਹਤਰ ਸਹੀ ਰਹਿੰਦਾ ਹੈ।
ਬਿਲਕੁਲ।
ਜੀ।
ਹਰ ਚੀਜ਼, ਮੁਕਤ ਹੀ ਯੂਜ ਕਰਨੀ ਚਾਹੀਦੀ ਹੈ। ਹਰ ਚੀਜ਼ ਲਿਮਿਟ ਦੀ ਯੂਜ ਕਰਨੀ ਚਾਹੀਦੀ ਹੈ ਕਿ ਸਿਰਫ਼, ਆਪਣਾ ਭਲਾ ਨਹੀਂ ਸਭ ਦਾ ਭਲਾ ਕਰਨਾ ਚਾਹੀਦਾ।
ਸਹੀ, ਤੁਸੀਂ ਕਿਹਾ ਕਿ ਹਰ ਇੱਕ ਚੀਜ਼ ਨਾ ਲਿਮਟ ਵਿੱਚ ਯੂਜ ਕਰਨੀ ਚਾਹੀਦੀ ਹੈ। ਸਭ, ਆਪਣਾ ਫਾਇਦਾ ਲੋਕੀ ਵੇਖਦੇ ਨੇ। ਬਟ, ਵੱਡਾ ਇਨਸਾਨ ਉਹੀ ਹੋਇਆ। ਸਮਝਦਾਰ ਇਨਸਾਨ ਓ ਹੈ ਜਿਹੜਾ ਆਪਣੇ ਨਾਲ ਦੂਜਿਆਂ ਦੇ ਬਾਰੇ ਵੀ ਸੋਚਦਾ ਹੈ, ਦੂਜੇ ਦਾ ਵੀ ਭਲਾ ਕਰਦਾ ਹੈ ਉਹ ਇਨਸਾਨ ਸਭ ਤੋਂ ਵੱਡਾ ਔਰ ਅੱਛਾ ਇਨਸਾਨ ਮੰਨਿਆ ਜਾਂਦਾ ਹੈ। ਜੋ ਆਪਣੇ ਨਾਲ ਦੂਜਿਆਂ ਦਾ ਭਲਾ ਵੀ ਵੇਖਦਾ ਹੈ।
ਹਾਂਜੀ।
ਜੀ।
ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਜੀ, ਸਤਿ ਸ਼੍ਰੀ ਅਕਾਲ।